ਰਾਤੀ ਵਾਲਾ, ਸਸਰੀ ਕਾਲ ਜੀ ਸਸਰੀ ਕਾਲ ਕੀ ਹਾਲ -ਚਾਲ ਏ।
ਮੈਂ ਤੇ ਠੀਕ ਆ ਤੁਸੀਂ ਕਿਵੇਂ ੳ।
ਹਾਂਜੀ ਮੈਂ ਵੀ ਠੀਕ ਆਲ, ਹੋਰ ਕਿੱਥੋਂ ਬੋਲਦੇ ਪਏ ੳ ਤੁਸੀਂ?
ਹਾਂਜੀ।
ਕਿੱਥੋਂ ਬੋਲਦੇ ਪਏ ੳ ਤੁਸੀਂ?
ਮੈਂ ਸਪਾਰ ਹੋਟਲ ਦੇ ਕੋਲੋਂ।
ਕਿਥੋਂ ਬੋਲ ਰੇ ਆ?
ਹੈਲੋ।
ਹਾਂਜੀ ‌, ਹਾਂਜੀ।
ਤੁਹਾਡੀ ਨਾ ਅਵਾਜ਼ ਨੀ ਆ ਰੀ ਐ। ਹੈਲੋ, ਅੱਛਾ, ਅੱਛਾ ਹਾਂਜੀ -ਹਾਂਜੀ ਬੋਲੋ-ਬੋਲੋ ਹੁਣ ਕਹਿ ਰੀ ਕਿੱਥੋ ਬੋਲਦੇ ਪਏ ਓ ਤੁਸੀਂ?
ਮੈਂ ਯਮਨਾਨਗਰ ਜਗਾਧਰੀ।
ਅੱਛਾ ਜਗਾਦਰੀ ਤੋਂ ਬੋਲਦੇ ਪਏ ਓ ਹੋਰ ਕੀ ਹਾਲ-ਚਾਲ ਏ।
ਓ ਮੈਂ ਤੇ ਠੀਕ ਐ ਤੁਹਾਡਾ ਦੱਸੋ।
ਬਸ ਮੈਂ ਵੀ ਠੀਕ-ਠਾਕ ਆ ਕੀ ਕਰ ਰਹੇ ਸੀ?
ਮੈਂ ਤੇ ਠੀਕ ਆ।
ਹੋਰ ਕੀ ਕਰ ਰਹੇ ਤੁਸੀਂ?
ਮੋਰਨਿੰਗ ਰੂਟੀਨ ਕੀ ਐ?
ਮੇਰੀ ਮੋਰਨਿੰਗ ਰੂਟੀਨ ਇਹੀ ਆ ਸਵੇਰੇ -ਸਵੇਰੇ ਉੱਠਣਾ ਨਾਣਾ ਧੋਣਾ ਚਾਹ ਪੀਣੀ ਬੱਚਿਆਂ ਨੇ ਸਕੂਲ ਵਗੈਰਾ ਭੇਜਣਾ ਹਾਂਜੀ -ਹਾਂਜੀ ਸਵੇਰੇ ਉੱਠਣਾ ਹੁੰਦਾ ਐ, ਤੇ ਬੱਚਿਆਂ ਨੇ ਸਕੂਲ ਭੇਜਣਾ, ਕਾਲਜ ਭੇਜਣਾ ਛੋਟੇ ਬੱਚੇ ਸਕੂਲ ਜਾਂਦੇ ਨੇ ਵੱਡੇ ਬੱਚੇ ਕਾਲਜ ਜਾਂਦੇ ਮੇਰੇ
ਅੱਛਾ ਜੀ।
ਹਾਂਜੀ-ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਹੋ?
ਮੈਂ ਤੇ ਪੜ੍ਹਦੀ ਪਈ ਸੀ।
ਅੱਛਾ ਕੋਲਜ ਜਾਂ ਕਲਾਸ ਵਿਚ।
ਕਲਾਸ ਵਿੱਚ।
ਕੇਹੜੀ?
ਦਸਵੀਂ।
ਅੱਛਾ ਟੈਨਥ ਕਰਦੇ ਓ ਤੁਸੀਂ, ਅੱਛਿਆ ਅੱਛਾ, ਅੱਛਾ, ਅੱਛਾ ਠੀਕ ਏ, ਜਗਾਦਰੀ ਚ ਯਮੁਨਾ ਨਗਰ
ਹਾਂਜੀ।
ਜਗਾਧਰੀ ਯਮੁਨਾਗਰ।
ਹੂੰ। ਖਾਣਾ ਖਾਣਾ ਬਣਾ ਲਿਆ।
ਨਈ ਨਈ, ਹਲੇ ਰੋਟੀ ਬਣਾਣੀ ਐ ਮੈਂ ਬਸ ਮੈਂ ਕਿਹਾ ਕੋਈ ਫਰੀ ਐ ਤੇ ਕੋਲ ਕਰ ਲੈਣੀ ਆ। ਇਸ ਕਰਕੇ ਮੈਂ ਕੋਲ ਹੀ ਕੀਤੀ ਹਲੇ।
ਹੋਰ ਮੰਮਾ ਪਾਪਾ ਕੀ ਕਰਦੇ ਨੇ।
ਪ ਪਾਪਾ ਤੋਂ ਬਿਜ਼ਨਸ ਪਾਪਾ ਤੋਂ ਬਿਜ਼ਨਸਮੈਨ ਐ। ਮੰਮੀ ਮੇਰੀ ਹਾਊਸ ਵਾਈਫ਼ ਐ।
ਹਾਂਜੀ ਹਾਂਜੀ ਮੈਂ ਵੀ ਹਾਊਸ ਵਾਈਫ਼ ਆ, ਤੇ ਘਰ ਦਾ ਕੰਮ ਕੁਮ ਹੀ ਕਰਦੀ ਮੈਂ ਵੀ ਸਾਰਾ।
ਹਾਂਜੀ।
ਹੋਰ ਤੁਸੀਂ ਜਾਂਦੇ ਗੁਰਦੁਵਾਰੇ ਵਗੈਰਾ ਜਾਂਦੇ
ਹਾਂਜੀ ਮੈਂ ਜਾਣੀ ਆ ਗੁਰਦੁਵਾਰੇ।
ਅੱਛਾ ਅੱਛਾ ਹੋਰ ਹਾਂ ਸਵੇਰੇ-ਸਵੇਰੇ ਜਾਂਣੀ ਆ ਸ਼ਾਮੀ ਵੀ ਚਲੇ ਜਾਣੇ ਆ ਕਿਸੇ ਕਿਸੇ ਟੈਮ ਚਲੇ ਜਾਣੇ ਆ ਗੁਰਦਆਰੇ ਵਗੈਰਾ
ਹਾਂਜੀ।
ਹੋਰ ਕਿੰਨੇ ਭੈਨ-ਭਰਾ ਓ ਤੁਸੀਂ?
ਹਾਂਜੀ।
ਮੈਂ ਖਿਆ ਕਿੰਨੇ ਭੈਨ-ਭਰਾ ਓ ਤੁਸੀਂ?
ਹਾਂਜੀ?
ਕਿੰਨੇ ਭੈਨ ਭਰਾ ਓ ਤੁਸੀਂ?
ਮੈਂ ਅਸੀਂ ਤਿੰਨ ਭੈਨ ਪੜਾ ਨੇ।
ਅੱਛਾ, ਤਿੰਨ ਭੈਨ-ਭਰਾ ਤੁਸੀਂ ਛੋਟੇ ਓ ਵੱਡੇ?
ਮੈਂ ਵੱਡੀ ਆਂ।
ਅੱਛਾ, ਤੁਸੀਂ ਵੱਡੇ ਓ, ਹੋਰ ਮੰਮੀ ਠੀਕ ਨੇ ਪਾਪਾ ਠੀਕ ਨੇ?
ਹਾਂਜੀ ਠੀਕ ਨੇ ਤੁਸੀਂ ਕਿਵੇ ਓ?
ਬਸ ਮੈਂ ਵੀ ਠੀਕ ਆ। ਮੇਰੇ ਬੱਚੇ ਵੀ ਠੀਕ ਐ, ਮੇਰੇ ਦੋਨੋ ਬੱਚੇ ਕੋਲਜ ਜਾਂਦੇ ਨੇ। ਔਰ ਦੋ ਛੋਟੇ ਬੱਚੇ ਨੇ ਓ ਸਕੂਲ ਪੜਦੇ ਨੇ ਦੋਨੋ ਦੇ ਦੋਨੋ।
ਹਾਂਜੀ।
ਹਾਂਜੀ, ਔਰ ਖਾਨਾ ਵਗੈਰਾ ਬਨਾ ਲੈਂਦੇ ਤੁਸੀਂ?
ਹਾਂਜੀ, ਮੈਂ ਥੋੜਾ-ਥੋੜਾ ਸਿੱਖਦੀ ਪਈ ਆਂ।
ਅੱਛਾ, ਸਿਖ ਰਏ ਓ ਚਲੋ ਅੱਛੀ ਗੱਲ ਐ, ਬੋਤ ਅੱਛੀ ਗੱਲ ਐ। ਹਾਂ ਏ ਤਾਂ ਅੱਛੀ ਗੱਲ ਐ ਸਿਖਦੇ ਪਏ।
ਕਿੱਦਰ ਗਏ ਸੀ?
ਹਾਂਜੀ-ਹਾਂਜੀ, ਮੈਂ ਲਦਾਖ ਗੁਰਦੁਆਰੇ ਪੱਥਰ ਸਾਬ ਗੁਰਦੁਆਰੇ ਗਏ ਸੀ ਅਸੀਂ।
ਅੱਛਾ।
ਹਾਂਜੀ, ਓਥੇ ਲਗਾ ਕੇ ਆਏ ਸੀ ਅਸੀਂ, ਹੈਂ?
ਇੱਕ ਈ ਜਗਾ ਗਏ ਸੀ।
ਨਈਂ ਅਸੀਂ ਅੱਗੇ ਲੈ ਵੀ ਗਏ ਸੀ ਸ਼੍ਰੀਨਗਰ, ਛੱਟੀ ਪਾਤਸ਼ਾਹੀ ਗੁਰਦੁਆਰੇ ਵੀ
ਅਸੀਂ ਵੀ ਗਏ, ਅਸੀਂ ਵੀ ਗਏ ਸੀ ਓਦਰ ਸ਼੍ਰੀਨਗਰ, ਕਸ਼ਮੀਰ
ਹਾਂ, ਅਸੀਂ ਸ਼੍ਰੀਨਗਰ ਤੋਂ ਅੱਗੇ ਗਏ ਸੀ ਲਦਾਖ ਲਦਾਖ ਗੁਰਦੁਆਰਾ ਐ ਨਾ ਪੱਥਰ ਸਾਬ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ, ਅਸੀਂ ਓ ਓਥੇ ਗਏ ਸੀ, ਅਸੀਂ ਓਥੇ ਗਏ ਸੀ।
ਹਾਂਜੀ।
ਤੇ ਸਾਡੇ ਅੱਠ-ਦਸ ਦਿਨ ਲੱਗ ਗਏ ਸੀ ਸਾਡੇ ਓਥੇ ਗੁਰਦੁਆਰੇ।
ਹਾਂਜੀ, ਅਸੀਂ ਤੇ ਇੱਕ ਜਗਾ ਗਏ ਸੀ ਬ ਅਸੀਂ ਤੇ ਇੱਕ ਜਗਾ ਗਏ ਸੀ ਸਾਨੂੰ ਵਾਪਿਸ ਜਾਣਾ ਸੀ ਨਾ ਲੇਟ ਹੋ ਗਏ ਸੀ।
ਅੱਛਾ-ਅੱਛਾ ਠੀਕ-ਠੀਕ, ਫੈਮਲੀ ਨਾਲ ਗਏ ਸੀ ਤੁਸੀਂ?
ਹਾਂਜੀ ਫੈਮਲੀ ਨਾਲ ਈ।
ਅੱਛਾ-ਅੱਛਾ ਫੈਮਲੀ ਨਾਲ ਈ ਗਏ ਸੀ, ਹੋਰ ਖਾਨਾ-ਬਨਾਨਾ ਬਨਾ ਲੀਆ?
ਐ ਖਾਣਾ ਤਾਂ ਬਣਾ ਲਿੱਤਾ ਐ ਰਾਤ।
ਅੱਛਾ-ਅੱਛਾ ਔਰ ਟਿਊਸ਼ਨ ਵਗੈਰਾ ਵੀ ਜਾਂਦੇ ਓ ਪੜਨ ਵਾਸਤੇ?
ਹਾਂਜੀ ਜਾਨੀ ਆ ਟੂਸ਼ਨ।
ਅੱਛਿਆ, ਹੋਰ ਭੈਨ-ਭਰਾ ਕੇੜੀ ਕਲਾਸ ਚ ਪੜਦੇ ਨੇ ਦੋਨੋ?
ਮੇਰੀ ਇੱਕ ਭੈਣ ਐ ਅ ਸੱਤਵੀਂ ਕਲਾਸ ਵਿੱਚ ਇੱਕ ਭਾਈ ਐ ਮੇਰਾ, ਓ ਸਿਕਸਥ ਚ ਏ।
ਅੱਛਾ ਛੇਵੀਂ ਸੱਤਵੀਂ ਆਲੇ ਸਿਕਸ ਵਿਚ ਪੜਦੈ ਭਰਾ-ਭੈਨ ਥੋਡੇ। ਅੱਛਾ, ਤੁਸੀਂ ਵੱਡੇ ਓ ਘਰ ਚ।
ਹਾਂਜੀ।
ਹਾਂਜੀ ਅੱਛਾ- ਅੱਛਾ ਹੋਰ ਤੁਸੀ ਕਿੱਥੇ-ਕਿੱਥੇ ਗਏ ਸੀ ਘੁੰਮਨ ਫਿਰਨ?
ਮੈ ਹਾਂਜੀ?
ਮੈ ਕੈ ਰੀ ਕਿੱਥੇ-ਕਿੱਥੇ ਗਏ ਸੀ ਤੁਸੀ ਘੁੰਮਨ - ਫਿਰਨ?
ਅ ਅਸੀ ਤੇ ਪੈਲੇ ਵੈਸ਼ਨੋ ਦੇਵੀ ਗਏ ਸੀ। ਇੱਕ ਹਫਤੇ ਦੀ ਟ੍ਰਿਪ ਉੱਧਰ ਲਾ ਕੇ ਆਏ ਐ। ਤੇ ਦੋ ਦਿਨ ਅਸ਼ੀ ਕਸ਼ਮੀਰ ਵਿੱਚ ਲਾ ਕੇ ਆਏ।
ਅਛਾ ਕਟਰਾ ਵੀ ਆ ਹਫਤਾ ਰੈ ਕੇ ਆਏ ਸੀ ਤੁਸੀ? ਮੈਂ ਕਿਆ ਹਫ਼ਤਾ ਰੈ ਕੇ ਆਏ ਸੀ ਕੱਟਰੇ ਤੁਸੀ?
ਹਾਂਜੀ ਟੈਮ ਲੱਗਿਆ ਸੀ ਨਾ ਵੈਸ਼ਨੋ ਦੇਵੀ ਚੜਾਈ ਕਰਦੇ ਟਾਈਮ।
ਅੱਛਾ ਜੀ।
ਆਰਾਮ-ਆਰਾਮ ਨਾਲ ਚੜੇ ਸੀ ਅਸੀ।
ਅਸ਼ਾ ਕਦਨ ਆਏ ਸੀ ਤੁਸੀ?
ਹਾਂਜੀ?
ਮੈਂ ਕੈ ਰੀ ਆ ਕਦਨ ਆਏ ਸੀ ਤੁਸੀ ਕਟਰਾ ਜੰਮੂ?
ਤੁਆਡੀ ਆਵਾਜ ਨੀ ਆਂਦੀ ਪਈ ਐ।
ਮੈਂ ਕੈ ਰੀ ਆਂ ਤੁਸੀ ਕਟਰਾ ਕਦਨ ਆਏ ਸੀ?
ਕਦੋ ਨਾਏ ਸੀ।
ਹਾਂ, ਹਾਂ। ਹਾਂ ਕਦਨ ਆਏ ਸੀ ਤੁਹੀ ਕਟਰਾ?
ਅਸੀਂ ਜਦੋਂ ਉੱਪਰ ਬਾਣ ਗੰਗਾ ਈਚ
ਨਈ ਛੁੱਟੀਆਂ ਵਿੱਚ ਐ ਹੁਨ ਆਏ ਸੀ ਕਦਨ ਆਏ ਸੀ। ਇਹ ਪਿਛਲੀ ਛੁੱਟੀਆਂ ਚ ਆਏ ਸੀ ਅੱਛਾ-ਅੱਛਾ ਏੇਸੀ ਛੁੱਟੀ ਅੱਛਾ ਏਸੀ ਛੁੱਟੀਆਂ ਚ ਆਏ ਸੀ।
ਹਾਂਜੀ, ਫਸਟ ਟੈਮ ਗਏ ਸੀ ਨਾ ਅਸੀ।
ਅੱਛਾ-ਅੱਛਾ ਫਸਟ ਟਾਈਮ ਗਏ ਸੀ ਤੁਸੀ ਅਸੀ ਦਿੱਤੀ ਜਾਂਦੇ ਰੈਨੇ ਆਂ ਕੋਈ ਤਿੰਨ ਚਾਰ ਮੀਨੇ ਬੀਤਦੇ ਨੇ ਤਾ ਫੇਰ ਅਸੀ ਚੱਕਰ ਲਗਾ ਆਨੇ ਆ ਮਾਤਾ ਤੇ ਤੇ ਹੋਰ ਗੁਰਦੁਆਰੇ ਵਗੈਰਾ ਵੀ ਘੁੰਮਦੇ ਫਿਰਦੇ ਰੈਨੇ ਆ ਅਸੀ ਜਾਂਦੇ ਰੈਨੇ ਆਂ।
ਹਾਂਜੀ।
ਹੁੰ ਏਥੇ ਬੌਤ ਅੱਛੀ ਜਗ੍ਹਾ ਐ ਸਿਟੀ ਵੀ ਘੁੰਮੇ?
ਤੁਆਨੂੰ ਖਾਣ ਇਚ ਮਿੱਠਾ ਪਸੰਦ ਐ ਤਿੱਖਾ ਪਸੰਦ ਐ?
ਮੈਨੂੰ ਤਿੱਖਾ ਪਸੰਦ ਐ। ਖਾਨ ਦੇ ਵਿੱਚ ਮੈਨੂੰ ਤਿੱਖਾ ਪਸੰਦ ਐ ਬੌਤ ਜਆਦਾ। ਜੈਸੇ ਕਿ ਮੈਗੀ ਹੋਗੀ ਤਿ ਖੀ ਤਿੱਖੀ ਹੋ ਗਈ ਪਕੌੜੇ ਵਗੈਰਾ ਹੋ ਗਏ ਐ ਸਬ ਕੁਛ ਤਿੱਖਾ ਪਸੰਦ ਐ। ਖਾਨ ਦੇ ਵਿੱਚ ਅੱਛਾ ਲੱਗਦਾ ਐ। ਔਰ ਤੁਆਡੇ ਜੇ ਮੁਆ ਵਿ ਤੁਆਡੇ ਜਗਾਦਰੀ ਚ ਕੇੜੀ ਚੀਜ ਫੇਮਸ ਹੈਗੀ ਐ ਸਬ ਤੋ ਜਆਦਾ?
ਹਾਂਜੀ?
ਮੈਂ ਕੈ ਰੀ ਆ ਜਗਾਦਰੀ ਚ ਥਾਨੂੰ ਕੇੜੀ ਸਬ ਤੋ ਜਿਆਦਾ ਚੀਜ਼ ਅੱਛੀ ਲੱਗਦੀ ਏ।
ਮੈਨੂੰ ਤੇ ਉਂ ਮੈਨੂੰ ਇਦਰ ਦਾ ਡੋਸਾ ਬੜਾ ਚੰਗਾ ਲੱਗਦੈ।
ਅੱਛਾ ਡੋਸਾ । ਆਂ ਮੈਨੂੰ ਵੈਸੇ ਮੈਨੂੰ ਵੀ ਬੜਾ ਅੱਛਾ ਲੱਗਦੈ ਡੋਸਾ -ਵੋਸਾ ਖਾਨਾ ਬੌਤ ਤੇ ਗਾਂਧੀਨਗਰ ਜਾਨੀ ਆਂ ਜੰਮੂ ਚੇ ਸ਼ਾਮ ਦੇ ਟਾਈਮ। ਤੇ ਫੇਰ ਅਸੀ ਖਾ ਕੇ ਆਨੇ ਆਂ ਡੋਸਾ ਵਗੈਰਾ। ਹੋਰ ਤੁਸੀਂ ਸੁਣਾਓ?
ਆ ਸੀ, ਮੈਂ ਤੇ ਠੀਕ ਹਾਂ ਤੁਸੀਂ ਸੁਣਾਓ?
ਬਸ ਠੀਕ ਠਾਕ ਰਾਜੀ ਖੁਸ਼ੀ ਸਭ ਜਾਣੇ ਔਰ ਮੌਸਮ ਕੈਸਾ ਚੱਲ ਰਿਹਾ ਉੱਧਰ ਦਾ?
ਤੁਹਾਨੂੰ ਕੋਈ ਖੇਲ ਵਗੈਰਾ ਪਸੰਦ ਐ? ਜਿਵੇਂ ਬੱਚਿਆਂ ਨਾਲ ਖੇਲ ਨਾਲ?
ਹਾਂ, ਜੈਸੇ ਮੇਰੇ ਛੋਟੇ ਛੋਟੇ ਬੱਚੇ ਨੇ ਦੋ ਬੇਟੇ ਨੇ ਛੋਟੇ ਛੋਟੇ ਉਹਨਾਂ ਨਾਲ ਥੋੜ੍ਹੀ ਬਹੁਤ ਮਸਤ ਤੀ ਮਸਤੀ ਕਰ ਲੈਨੇ ਕਿਸੀ ਟੈਮ ਜਬ ਫ੍ਰਰੀ ਹੋਵਾ ਤੇ, ਅਦਰਵਾਈਜ਼ ਤਾਂ ਨਹੀਂ ਬਿਲਕੁਲ ਵੀ। ਜਦੋਂ ਫਰੀ ਹੁੰਦੀ ਆ ਨਾ, ਤਾਂ ਥੋੜਾ ਬਹੁਤ ਕਰ ਲੈਂਦੀ ਹਾਂ ਬੱਚਿਆਂ ਨਾਲ ਉਹਨਾਂ ਨੂੰ ਪੜ੍ਹਾ ਵੀ ਲੈਣਾ, ਖੇਲ ਵੀ ਲੈਣਾ, ਮਸਤੀ ਵੀ ਕਰ ਲੈਣੀ। ਮੈਂ ਜੰਮੂ ਜਗਾਹਦੀ ਜੰਮੂ ਰਹਨੀ ਆ ਮੈਂ।
ਅੱਛਾ, ਜੰਮੂ ਟਾਈਪ ਪਿੰਡ।
ਹਾਂਜੀ ਹਾਂਜੀ ਮੈਂ ਜੰਮੂ ਤੋਂ ਹੀ ਹਾਂ, ਹਾਂਜੀ ਹਾਂਜੀ।
ਤੁਹਾਡੇ ਜੀਵਨ ਦਾ ਲਸਭ ਸਭ ਤੋਂ ਵੱਡਾ ਲਕਸ਼ ਕੀ ਹੈ?
ਮੇਰਾ ਬਸ ਅਈ ਆ ਬੱਚਿਆਂ ਨੂੰ ਬਾਲ ਪੋਸ ਕੇ ਵੱਡਾ ਕਰਨਾ ਪੜ੍ਹਾਣਾ ਲਿਖਾਣਾ। ਉਹਨਾਂ ਨੂੰ ਕੁਛ ਬਣਾ ਨਾ ਬਸ ਇਹੋ ਹੋਵੇ ਹੋਰ ਕੁਛ ਵੀ ਨੀ ਬੱਚੇ ਪੜ ਲਿਖ ਜਾਣ ਵੱਡੇ ਹੋ ਕੇ। ਕੁਛ ਬਣ ਜਾਣ ਹਾਂਜੀ ਹਾਂਜੀ।
ਤੁਹਾਨੂੰ ਕੋਈ ਫਲ ਫੁੱਲ ਪਸੰਦ ਨੇ, ਫਲ ਫੁੱਲ?
ਹਾਂ ਮੈਂਗੋ, ਸਭ ਤੋਂ ਜ਼ਿਆਦਾ ਤਾਂ ਮੈਂਗੋ ਹੀ ਪਸੰਦ ਹੁੰਦਾ ਫਰੂਟੀ ਚ ਸਭ ਨੂੰ ਹ
ਹਾਂਜੀ, ਸਭ ਤੋਂ ਜ਼ਿਆਦਾ ਫੇਵਰਟ ਫਲ ਮੈਂਗੋ ਹੀ ਹੁੰਦਾ ਹੈ।
ਹਾਂ, ਸਭ ਨੂੰ ਅਦਰਵਾਈਜ਼ ਮੈੰਗੋ ਹੀ ਸਭ ਤੋੰ ਅੱਛਾ ਲੱਗਦਾ ਹੈਗਾ ਬਹੁਤ ਅੱਛਾ ਲੱਗਦਾ। ਉਹ ਦੂਸਰੇ ਨੰਬਰ ਤੇ ਲੀਚੀ ਆ ਜਾ
ਹੁੰਦੈ।
ਹਾਂ, ਬਣਾ ਲੈਂਨੀ ਆ ਮੈਂ ਡੋਸਾ ਵੀ ਬਣਾ। ਬਣਾ ਲੈਨੀਂ ਹਾਂ ਇਟਲੀ ਸਾਂਬਰ ਵੀ ਬਣਾ ਲੈਨੀਂ ਹਾਂ ਟਿੱਕੀ ਵੀ ਬਣਾ ਲੈਨੀਂ ਹਾਂ। ਗੋਲ ਗੱਪੇ ਵਗੈਰਾ ਜੋ ਹੈ, ਉਹ ਵੀ ਬਣਾ ਲੈਂਦੀ ਆਾਂ ਮੈਂ।
ਅਕੇ।
ਹਾਂ ਮੈਂ ਘਰ ਚ ਸਾਰਾ ਕੁਛ ਕਰ ਲੈਨੀ ਹਾਂ ਖਾਣਾ ਵਗੈਰਾ ਜੋ ਵੀ ਹੈ ਸਭ ਬਣਾ ਲੈਨੀ ਹਾਂ ਮੈਂ।
ਅੱਛਾ ਜੀ, ਤੁਸੀਂ ਖਾਲੀ ਟਾਈਮ ਵਿੱਚ ਕੀ ਟਾਈਮ ਵਿੱਚ ਕੀ ਕਰਨਾ ਪਸੰਦ ਕਰਦੇ ਹੋ?
ਸਿਮਰਨ।
ਹਾਂਜੀ
ਸਿਮਰਨ ਪਾਠ ਪੂਜਾ।
ਅੱਛ ਅੱਛਾ ਤੁਹੀਂ।
ਹੋਜੀ ਜਦੋਂ ਇਨਸਾਨ ਫਰੀ ਹੋਏ।
ਦਰ ਆਜਿਓ ਫਰੀ ਟਾਈਮ ਵਿੱਚ।
ਨਹੀਂ ਨਹੀਂ ਮੈਂ ਪਾਠ ਵਗੈਰਾ ਕਰ ਲੈਨੀ ਹਾਂ, ਸਿਮਰਨ ਕਰ ਲੈਨੀ ਹਾਂ, ਆਪਣੇ ਵਿਹਲੇ ਹੋ ਕੇ। ਸੁਖਮਨੀ ਸਭ ਦਾ ਪਾਠ ਸੁਣ ਲਿਆ ਸ਼ਾਮ ਦੇ ਟਾਈਮ ਰਹਿਰਾਸ ਦਾ ਪਾਠ ਸੁਣ ਲਿਆ ਜਹੀਓ ਯ ਫ੍ਰਰੀ ਹੋਏ ਤੇ ਬੱਚਿਆਂ ਦੇ ਨਾਲ
ਭੰਡ ਜਿਆਦਾਤਰ
ਮੈਨੂ ਚਾਹ
ਔਕੇ
ਫਿਰ ਤੁਹਾਨੂੰ ਕੀ ਪਸੰਦ ਏ?
ਮੈਨੂੰ ਮੈਨੂੰ ਤਾਂ ਜਿਆਦਾਤਰ ਕੋਫੀ ਪੀਣਾ ਪਸੰਦ ਹੈ ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਕੋਫੀ ਪੀਦੇ ਨੇ ਮੈਨੂੰ ਕਾਫੀ ਪੀਣਾ ਪਸੰਦ ਹੈ
ਹਾਂ ਵੈਸੇ ਵੀ ਗਰਮੀ ਬੜੀ ਹੈ ਗਰਮੀ ਚ ਤਾਂ ਕੋਫੀ ਵੈਸੇ ਬਹੁਤ ਕਮ ਪੀਤੀ ਜਾਂਦੀ ਆ ਨਾ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤੇ, ਸਵੇਰੇ ਗਰਮੀ ਚ ਕੌਫੀ ਨੀ ਪੀਂਦੇ ਐ ਤੇ ਚਾਹ ਈ ਪੀਤੀ ਜਾਂਦੀ ਏ ਜ਼ਿਆਦਾ
ਅੱਛਾ ਜੀ, ਚਲੋ ਮੇਰਾ ਕੋਲ ਆ ਰਿਹਾ ਮੈਂ ਬਾਦ ਇਚ ਕਰਨੀ ਆਂ
ਠੀਕ ਏ ਠੀਕ ਏ ਠੀਕ ਏ ਜੀ ਠੀਕ ਏ ਜੀ ਠੀਕ ਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ